ਸ ਸ਼੍ਰੀ ਕਾਲ
ਸ ਸ੍ਰੀ ਕਾਲ ਜੀ ਕੀ ਹਾਲ ਚਾਲ ਹੈ ਭੈਣ ਜੀ
ਹਾਂਜੀ ਹਾਂ ਸਭ ਵਧੀਆ ਭੈਣ ਜੀ ਠੀਕ ਠਾਕ ਤੁਸੀਂ ਸੁਣਾਓ ਕੀ ਕਰੀ ਜਾਂਨੇ ਓ
ਬਸ ਭੈਣ ਜੀ ਬੱਚਿਆਂ ਨੂੰ ਸਕੂਲ ਤੋੜ ਦਿੱਤਾ ਐਹ ਕਾਮਾਂ ਤਾਂ ਤੁਰ ਗਏ ਨੇ ਫੇਰ ਹੁਣ ਬਸ ਹੁਣ ਆਪਾਂ ਘਰ ਦੇ ਕੰਮ ਲੱਗੇ ਹੋਏ ਆ
ਚਲੋ ਵਧੀਆ ਵਧੀਆ ਆਪਾਂ ਵੀ ਇੱਧਰ ਇਹੀ ਹੀ ਕੰਮ ਹੀ ਲੱਗੇ ਹੋਏ ਆ
ਹਾਂਜੀ ਇਹੀ ਹੈ ਵੀ ਘਰ ਦਾ ਕੰਮ ਵੀ ਜ਼ਰੂਰੀ ਹੈ ਪਹਿਲਾਂ ਇਹਨਾਂ ਨੂੰ ਉ ਰੋਜ ਸਵੇਰੇ ਭੇਜੋ
ਹਾਂਜੀ ਜਦ ਨੂੰ ਸਾਡੇ ਕੰਮ ਖਤਮ ਹੁੰਦੇ ਆ ਤਦਨੂੰ ਫਿਰ ਹੀ ਇਹ ਆ ਜਾਂਦੇ ਬੱਚੇ ਫੇਰ ਦੁਪਹਿਰ ਦੇ ਕੰਮ ਸ਼ੁਰੂ ਹੋ ਜਾਂਦੇ ਆ ਬਿਲਕੁਲ ਬਿਲਕੁਲ ਸਾਡੇ ਸਾਡੇ ਤੇ ਏ ਚੱਲਦੇ ਕੰਮ ਹਾ ਹਾ ਹਾ ਹੋਰ ਕੀ ਬਨਾ ਰਹੇ ਹੋ ਅੱਜ ਫੇਰ ਨਾਸ਼ਤਾ ਕੀ ਬਨਾਇਆ ਅੱਜ ਸਵੇਰੇ
ਨਾਸ਼ਤੇ ਚ ਭੈਨ ਜੀ ਇਹ ਸੈਂਡਵਿਚ ਬਨਾ ਹੇ ਸੀਗੇ ਕਹਿੰਦੇ ਬੱਚੇ ਵੀ ਕਹਿੰਦੇ ਨੇ ਸਕੂਲ ਸੈਂਡਵਿਚ ਲੈ ਕੇ ਜਾਣੇ ਨੇ ਰੋਜ਼ ਰੋਜ਼ ਪਰੌਂਠੀ ਰੋਟੀ ਨਹੀਂ ਚੰਗੀ
ਹਾਂ ਨਹੀਂ ਚੰਗੀ ਲੱਗਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ
ਹਾਂਜੀ।
ਉਹ ਆਪ ਦਾ ਵੀ ਨੀ ਨਾ ਦਿਲ ਕਰਦਾ ਹੈਗਾ, ਹਾਂਜੀ ਆ ਅਪਨਾ ਵੀ ਨਹੀਂ ਦਿਲ ਕਰਦਾ ਰੋਜ਼ ਰੋਟੀ ਖਾਨ ਦਾ।
ਹਾਂਜੀ। ਚੰਗੀ ਨੀ ਲੱਗਦੀ ਰੋਜ਼-ਰੋਜ਼ ਖਾਣੀ ਇੱਕੋ ਹੀ ਚੀਜ਼ ਨਾ, ਰੋਜ਼ ਰੋਜ਼ ਚੰਗੀ ਲੱਗਦ ਤਾਂ ਫੇਰ ਕਦੇ ਬਦਲ-ਬਦਲ ਕੇ, ਕਦੀ ਕਹਿੰਦੇ ਨੇ ਦਲੀਆ ਲੈ ਜਾਨੇ ਆ, ਦਲੀਆ ਲੈ ਜਾਂਦੇ ਨੇ ਬੱਚੇ।
ਹਾਂਜੀ।
ਦੁਪਹਿਰ ਨੂੰ ਭੈਨ ਜੀ ਕੋਫਤੇ ਬਨਾਣ ਲੱਗੀ ਆ, ਉਹਦੀ ਤਿਆਰੀ
ਕਿਆ ਬਾਤ ਹੈ, ਮੇਰੀ ਗੁੜੀਆਂ ਨੂੰ ਵੀ ਕੋਫਤੇ ਬੜੇ ਪਸੰਦ ਆ ਭੈਣਾ ਮੈਨੂੰ ਦੱਸਿਓ ਜ਼ਰੂਰ, ਬੀ ਕਿੱਦਾਂ ਬਣਾਦੇ ਉਹ, ਮੈਨੂੰ ਨਾ ਮੇਰੇ ਕੋਲ ਜਿਹੜੀ ਤਰੀ ਹੈ ਨਾ ਉਹਦੀ ਗ੍ਰੇਵੀ ਉਹ ਬਹੁਤ ਪਤਲੀ ਰਹਿ ਜਾਂਦੀ ਹੈ, ਤੁਸੀਂ ਦੱਸਿਓ ਮਤਲਬ ਕਿੱਦਾਂ ਬਨਾਦੇ ਹੋ, ਉੱਦਣ ਤੁਸੀਂ ਬਨਾਏ ਸੀ। ਤੇ ਮੈਨੂੰ ਸਵਾਦ ਲੱਗੇ, ਫੋਟੋ ਹੀ ਦੇਖੀ ਸੀਗੀ ਮੈਂ, ਪਰ ਮੈਨੂੰ ਸੋਹਣੇ ਲੱਗੇ ਵੇਖਣ 'ਚ।
ਅੱਛਾ ਜੀ, ਨਹੀਂ ਅਸੀਂ ਤ ਤਰੀ ਬਨਾਨੇ ਆ, ਥੋੜੀ ਸੰਘਣੀ ਬਨਾਂਨੇ ਆ, ਬਹੁਤ ਸਵਾਦ ਬਣਦੇ ਨੇ ਕੋਫਤੇ ਤਾਂ
ਅੱਛਾ, ਦੱਸਿਓ ਹਾਂ ਜਰਾ ਕ।
ਹਾਂਜੀ, ਹਾਂ ਬਸ ਅੱਧਾ ਕਿੱਲੋ ਘੀਓ ਘੀਆ ਲੈ ਲਿੱਤਾ। ਤੇ ਉਹਨੂੰ ਉਹਦਾ ਛਿਲਕਾ ਉਤਾਰ ਕੇ ਉਹਨੂੰ ਘੀਆ ਨੂੰ ਧੋ ਲਿੱਤਾ, ਫਿਰ ਉਹਨੂੰ ਧੋ ਕੇ ਚੰਗੀ ਤਰ੍ਹਾਂ
ਹੁ
ਉਹਨੂੰ ਉਹ ਨਾ ਅ ਕੱਦੂ ਕਸ ਕਰ ਲਿੱਤਾ ਹੈਗਾ, ਘਿਏ ਨੂੰ ਸਾਰਾ
ਅੱਛਾ ਜੀ।
ਹਾਂਜੀ, ਕੱਦੂਕਸ ਕਰਕੇ ਸਾਰਾ ਘੀਆ ਜਿਹੜਾ ਹੋਇਆ, ਉਹਨੂੰ ਡੋਂਗੇ ਚ ਪਾ ਦਿੱਤਾ, ਫਿਰ ਉਹਦੇ ਵਿੱਚ ਥੋੜਾ ਜਿਹਾ ਨਮਕ, ਮਾੜੀ ਜਿਹੀ ਹਲਦੀ, ਮਾੜੀ ਜਿਹੀ ਲਾਲ ਮਿਰਚ ਪਾ ਦਿੱਤੀ ਏ। ਬੱਚੇ ਮਿਰਚ ਜਿਆਦਾ ਖਾਂਦੇ ਨੀ ਹੈਗੇ, ਫੇਰ ਮਿਰਚ ਆਪਾਂ ਘੱਟ ਹੀ ਪਾਨੇ ਹੁੰਨੇ ਆ। ਹਾਂਜੀ, ਤੇ ਉਸ ਤੋਂ ਬਾਅਦ ਹਾਂ ਉੱਪਰੋਂ ਦੀ ਥੋੜ੍ਹਾ ਵੇਸਨ ਪਾ ਦਿੱਤਾ ਬੇਸਨ ਓਨਾ ਕੁ ਈ ਪਾਇਆ, ਜਿੰਨਾ ਕੁ ਘੀਏ ਨੂੰ, ਅਹ ਮਿਕਸ ਹੋਜੇ ਘੀਏ ਦੇ ਵਿੱਚ।
ਉਹ ਨਾ ਪਾਣੀ, ਵੇਸਨ ਉਹ ਨਾ ਜਿੱਦਾਂ ਕੀ ਆ, ਪਾਣੀ ਬਹੁਤ ਛੱਡ ਦਿੰਦਾ ਆ, ਤੇ ਫੇਰ ਉਹ ਤੁਸੀਂ ਤੁਹਾਨੂੰ ਜ਼ਿਆਦਾ ਲੱਗਦਾ ਨੀ ਆ ਆਪਣਾ
ਨਹੀਂ-ਨਹੀਂ, ਵੇਸਣ ਜ਼ਿਆਦਾ ਨਹੀਂ ਮੈਂ ਪਾਂਦੀ, ਵੇਸਨ ਘੱਟ ਹੀ ਪਾਨੀ ਤਾਂ ਨਾ ਸਵਾਦ ਬਨਦੇ ਨੇ, ਫੇਰ ਬੇਸਨ ਜ਼ਿਆਦਾ ਪਾ ਦੋ ਫੇਰ ਵਧੀਆ ਨੀ ਸਵਾਦ ਨੀ ਬਨਦੇ ਹੈਗੇ।
ਪਰ, ਮੈਨੂੰ ਇੱਦਾਂ ਹੁੰਦੀ ਹੈ ਨਾ, ਵੀ ਕਿਤੇ ਟੁੱਟ ਹੀ ਨਾ ਜਾਨ, ਤੇਲ 'ਚ ਪਾਇਆ ਕਿਤੇ ਫਰਾਈ ਹੁੰਦੇ ਆ ਸਾਰੇ ਕਰਨਾ ਚਾਹਵੇ, ਮੈਂ ਤਾਂ ਕਰ
ਨਹੀਂ, ਨਹੀਂ, ਏਨਾਂ ਕੁ ਵੇਸਣ ਪਾਨੇ ਹਾਂ, ਕਿ ਉਹ ਫਰ ਤੇਲ ਚ ਪਾਨ ਤੋਂ ਬਾਅਦ ਬਿਖਰਨ ਵੀ ਨਾ ਟੁੱਟ ਟੁੱਟਣ ਵੀ ਨਾ ਤੇ ਉਹ ਮੂੰਹ ਚ ਵੀ ਵੇਸਣ ਦਾ ਵੀ ਨਾ ਜ਼ਿਆਦਾ ਸਵਾਦ ਆਵੇ ਘੀਏ ਦਾ ਸਵਾਦ ਆਵੇ, ਏਨਾਂ ਕੁ ਵੇਸਣ ਪਾਈ ਦਾ ਅਸੀਂ।
ਅੱਛਾ-ਅੱਛਾ
ਹਾਂਜੀ, ਥੋੜ੍ਹਾ ਜਿਹਾ ਹਿਸਾਬ ਦਾ ਹੀ ਬੇਸਣ ਪਾਦੇ ਆ ਕਿ ਉਹ ਬਸ ਉਹਦੇ ਵਿੱਚ ਉਹ ਨਾ ਮਿਕਸ ਹੋਜੇ, ਜ਼ਿਆਦਾ ਵੇਸਣ-ਵੇਸਣ ਨਹੀ ਨਜ਼ਰ ਆਂਦਾ, ਇਹ ਏਦਾਂ ਨਹੀਂ ਬਨਾਂਦੇ। ਜਿਵੇਂ ਬਾਜ਼ਾਰਾਂ ਚ ਕੜੀ ਆਪਾਂ ਲੈਂਨੇ ਆ ਤੇ ਉਹ ਬਜ਼ਾਰ ਦੇ ਕਿੰਨੇ ਵੇਸਣ ਦੇ ਪਕੌੜੇ ਬਣਾਏ ਹੁੰਦੇ ਉਹਨਾਂ ਨੇ ਨਾ ਵਿੱਚ ਪਿਆਜ ਟਮਾਟਰ ਪਿਆਜ, ਮਸਾਲਾ, ਆਲੂ ਕੁੱਝ ਨਹੀਂ ਹੁੰਦਾ, ਖਾਲੀ ਬਸ ਵੇਸਨ ਦੇ ਪਕੌੜੇ ਬਣਾ ਛਡਦੇ ਨੇ ਉਹ।
ਹੂੰ, ਨਹੀਂ-ਨਹੀਂ ਆਹ ਵਾਲੇ ਪਕੌੜੇ ਤਾ ਬਹੁਤ ਸਵਾਦ ਲਗਦੇ, ਓਦਾਂ ਵੀ ਚਾਹੇ ਖਾਲੋ ਨਾ। ਤ ਵਧੀਆ ਲੱਗਦੇ ਆ, ਅੱਛਾ ਫਿਰ
ਫਿਰ ਉਹ, ਛੋਟੇ-ਛੋਟੇ ਗੋਲੇ ਦੀ ਤਰ੍ਹਾਂ ਬਣਾਕੇ ਨਾ, ਛੋਟੀ ਬੋਲ ਦੀ ਜਿੰਨੀ ਬੋਲ ਸਾਈਜ ਦੀ ਤਰ੍ਹਾਂ, ਉਹਨੇ ਕੋ ਪਕੌੜੇ ਦੀ ਤਰ੍ਹਾਂ, ਉਹਨੂੰ ਵੇਸਣ, ਘੀਏ ਵਾਲੇ ਨੂੰ। ਆਪਾਂ ਕੜਾਹੀ ਵਿੱਚ ਫਰਾਈ ਕਰਨ ਵਾਸਤੇ ਰੱਖ ਦਿੰਨੇ ਆ ਤੇ ਥੋੜੇ ਜਿਵੇਂ ਲਾਲ ਹੋ ਗਏ ਇੱਕ ਸਾਈਡ ਤੇ ਫੇਰ ਉਹ ਆਪਾਂ ਪਕੌੜੇ ਇਹਦੇ ਕੱਡ ਕੇ ਘੀਏ ਵਾਲੇ ਉਹਨੂੰ ਆਪਾਂ ਪਲੇਟ'ਚ ਰੱਖ ਦਿੰਨੇ ਆਂ, ਫਿਰ ਹਾਂ, ਦੂਜੇ ਪਾਸੇ ਹੁਣ ਆਪਾਂ ਲਸਣ, ਅਦਰਕ, ਪਿਆਜ ਦਾ ਆਪਾਂ ਮਸਾਲਾ ਗ੍ਰੈਂਡ ਕਰਦੇ ਆਂ ਇਹਦੇ ਵਿੱਚ, ਇਹਦੇ ਵਿੱਚ ਚ, ਨਾ ਗ੍ਰਾਂਈਡ ਕੀਤਾ ਹੋਇਆ ਮਸਾਲਾ ਜ਼ਿਆਦਾ ਸਵਾਦ ਲੱਗਦੈ, ਦੂਜਾ ਨਹੀਂ। ਕੱਟਕੇ ਪਿਆਜ਼ ਪਾਓ ਉਹ ਵਧੀਆ ਨਾ, ਤਰੀ ਦਾ ਸਵਾਦ ਵਧੀਆ ਨਹੀਂ ਆਂਦਾ ਉਹਦੇ ਨਾਲ।
ਵਧੀਆ ਨਹੀਂ ਆਂਦਾ ਬਿਲਕੁੱਲ, ਬਿਲਕੁੱਲ।
ਹਾਂਜੀ। ਤੇ ਆਪਾ ਫਿਰ, ਲਸਣ, ਅਦਰਕ, ਪਿਆਜ ਦਾ ਇਕੱਠਾ ਕਰ ਦਿੰਨੇ ਆਂ, ਗ੍ਰਾਇੰਡ ਕਰਕੇ। ਤੇ ਫਿਰ ਬਾਅ'ਚੋਂ, ਹਰੀ ਮਿਰਚ ਔਰ ਟਮਾਟਰ ਦਾ ਆਪਾਂ ਵੱਖਰਾ ਕਰਦੇ ਆਂ, ਹਾਂਜੀ, ਤੇ ਜਿਹੜੇ ਪਕੋੜੇ ਪਾ, ਨਾ, ਕੋਫਤੇ ਤੱਲੇ ਹੁੰਦੇ ਨੇ, ਉਹੀ ਤੇਲ ਥੋੜ੍ਹਾ ਕੱਢਕੇ, ਕੋਲੀ ਵਿੱਚ ਬਾਹਰ ਸਾਈਡ ਤੇ ਕੱਢਕੇ, ਕਢਾਈ'ਚ ਜਿੰਨਾ ਕੁ ਪਿਆਜ ਲਾਲ ਹੋ ਜਾਣ, ਉਹਨੇ ਕੋਈ ਤੇਲ ਲਾਣਾ, ਕਿਉਂਕਿ ਕੋਫਤੇ ਵੀ ਆਪਣਾ ਤੇਲ ਛੱਡ ਦਿੰਦੇ ਨੇ, ਤੇ ਕੜਾਹੀ ਦੇ ਵਿੱਚ ਵੀ ਅਗਰ ਤੇਲ ਜ਼ਿਆਦਾ ਹੋਵੇ ਤੜਕੇ ਵਾਸਤੇ, ਫਿਰ ਉਹ ਵੀ ਜ਼ਿਆਦਾ ਨੁਕਸਾਨ ਕਰੇਗਾ। ਫਿਰ ਇਸ ਕਰਕੇ ਆਪਾ, ਕੜਾਹੀ'ਚੱ ਬੱਸ ਉਹਨਾ ਕੋ ਤੇਲ ਰੱਖਦੇ ਹਾਂ, ਜਿੰਨੇ ਕੋ ਆਪਾਂ ਪਿਆਜ ਲਾਲ ਕਰ ਸਕੀਏ।
ਜੀ।
ਹਾਂਜੀ। ਤੇ, ਫਿਰ ਪਿਆਜ ਲਾਲ ਕਰਨ ਵਾਸਤੇ ਆਪਾਂ ਕੜਾਹੀ'ਚ ਰੱਖ ਦਿੰਨੇ ਆਂ, ਨਹੀਂ ਤੇ ਹੋਲੀ-ਹੋਲੀ ਗੈਸ ਤੇ, ਉਹ ਪਿਆਜ਼ ਸੋਹਣੀ ਤਰ੍ਹਾਂ ਲਾਲ ਹੁੰਦੇ ਰਹਿੰਦੇ ਨੇ। ਲਾਲ ਹੁੰਦੇ ਰਹਿੰਦੇ ਨਾਲ ਹੀ ਫਿਰ ਆਪਾ ਦੂਜੇ ਪਾਸੇ, ਟਮਾਟਰ, ਹਰੀ ਮਿਰਚਾਂ ਦਾ ਮਸਾਲਾ ਤਿਆਰ ਕਰ ਲਈਦਾ, ਉਹਨੂੰ ਗ੍ਰੈਂਡ ਕਰੀ ਦਾ। ਸੋਨੇ ਤਰ੍ਹਾਂ ਹਾਂ, ਫਿਰ ਆਪਾਂ ਉਹਦੇ ਜਦੋਂ ਪਿਆਜ ਲਾਲ ਹੋ ਜਾਣਗੇ ਹੋਲੀ ਗੈਸ ਤੇ ਵਧੀਆ ਤਰ੍ਹਾਂ, ਫਿਰ ਉਹਦੇ ਵਿੱਚ ਆਪਾਂ ਥੋੜ੍ਹਾ, ਫਿਰ ਆਪਾਂ ਪਿਆਜ਼, ਟਮਾਟਰ ਦਾ ਤੇ ਹ--ਦਾ ਮਿਰਚਾਂ ਦਾ ਆਪਾਂ ਮਸਾਲਾ ਪਾ ਦਿੰਨੇ ਹਾਂ, ਹਾਂਜੀ। ਤੇ ਉੱਪਰੋਂ ਫਿਰ ਉਹਨੂੰ ਥੋੜੀ ਦੇਰ, ਫ੍ਰਾਈ ਹੋ ਲੈਣ ਦਈ ਦਾ ਕੜਾਹੀ'ਚ ਈ, ਉਪਰੋਂ ਫਿਰ ਨਮਕ, ਮਿਰਚ ਹਲਦੀ, ਮਸਾਲਾ ਤੇ ਕੋਫਤੇ ਮਸਾਲੇ ਵੀ ਆਂਦੇ ਨੇ ਬਜ਼ਾਰ ਦੇ ਵਿੱਚ, ਉਹ ਮਸਾਲਾ ਹਾਂਜੀ। ਉਹ ਮਸਾਲਾ ਪਾਕੇ, ਆਪ ਫਿਰ ਉਹਨੂੰ ਤਿਆਰ ਕਰ ਲਈਦਾ, ਹੋਲੀ-ਹੋਲੀ ਗੈਸ ਤੇ ਐਂ ਵਧੀਆ ਤਰ੍ਹਾਂ ਪੱਕ ਜਾਂਦੈ
ਹੂੰ, ਹੂੰ
ਕੇ ਆਂਦੇ?
ਅੱਛਾ ਜੀ।
ਮਸਾਲੇ ਦਾ, ਉਹ ਥੋੜ੍ਹੀ ਦੇਰ ਪੰਦਰਾਂ-ਵੀਹ ਮਿੰਟ ਉਹਨੂੰ ਪੱਕਣ ਦੇਈ ਦਾ, ਚੰਗੀ ਤਰ੍ਹਾਂ।
ਗ੍ਰੇਵੀ'ਚੋਂ ਪਾਣੀ ਪਾ, ਪਾ ਲਈ ਦਾ ਨਾ ਫਿਰ ਆਪਾਂ।
ਪਾਣੀ ਵ, ਉਸ ਤੋਂ ਬਾਅਦ ਮਾੜਾ ਜਿਹਾ ਪਾ ਲਈਦਾ, ਕਿ ਤਾਂਕੀ ਮਸਾਲੇ ਨੂੰ ਹੋਰ ਵਧੀਆ ਤਰ੍ਹਾਂ ਰੰਗ ਛੱਡ ਦੇਵੇ, ਜਦੋਂ ਮਸਾਲੇ'ਚ ਥੋੜ੍ਹਾ ਜਿਹਾ ਪਾਣੀ ਪਾਕੇ ਉਹਨੂੰ ਦੁਬਾਰਾ ਸੇਕ ਦੇਈ ਦੇ ਨਾ, ਤੇ ਉਹ ਮਸਾਲਾ ਸੋਹਣੀ ਫਿਰ ਰੰਗਤ ਛੱਡਦਾ ਫਿਰ ਆਪਣੀ, ਲਾਲ ਰੰਗ। ਹਾਂ ਤਰੀ ਦਾ ਫਿਰ ਰੰਗ ਉਸ ਤੋਂ ਬਾਅਦ ਵਧੀਆ ਬਣਦਾ, ਫਿਰ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਪਾ ਕੇ ਮਸਾਲਾ ਕੜਾਹੀ ਦੇ ਵਿੱਚ ਪਾਣੀ ਨੂੰ ਥੋੜ੍ਹਾ ਉਬਾਲਾ ਦੇ ਕੇ ਉੱਪਰੋਂ ਦੀ ਫਿਰ ਜਦੋਂ ਆਪੇ ਕੋਫਤੇ ਬਣਾਏ ਹੁੰਦੇ ਹਨ ਤਲੇ ਹੁੰਦੇ ਨੇ ਉਹ ਸਾਰੇ ਕੜਾਹੀ ਚ
ਅੱਛਾ ਜੀ!
ਹਾਂਜੀ ਤੇ ਉਹ ਫੇਰ ਕੜਾਹੀ ਚ ਪਾ ਕੇ ਉਹਨਾਂ ਨੂੰ ਵੀ ਦਸ ਕੁ ਮਿੰਟ ਆਪਾਂ ਹੌਲੀ ਗੈਸ ਤੇ ਉਹਨੂੰ ਉਬਾਲਾ ਦੇ ਕੇ ਐਂ ਵਧੀਆ ਤਰ੍ਹਾਂ ਸੋਹਣੀ ਤਰ੍ਹਾਂ ਜਿਹੜੀ ਉਹ ਪਾਣੀ ਪਾ ਕੇ ਆਪਾਂ ਤਰੀ ਬਣਾਈ ਹੁੰਦੀ ਉਹ ਕੱਢ ਜਾਂਦੀ ਹੈ ਸੋਹਣੀ ਤਰ੍ਹਾਂ
ਹਾਂ ਬਿਲਕੁਲ
ਤੇ ਉਹ ਮਸਾਲੇ ਦੇ ਵਿੱਚ ਮਿਕਸ ਹੋ ਜਾਂਦੇ ਨੇ ਕੋਫਤੇ ਵੀ ਫੇਰ ਏਦਾਂ ਉਹ ਕੋ ਤੇ ਤਿਉਹਾਰ ਹੁੰਦੇ ਨੇ
ਅਤੇ ਉਹ ਇੱਦਾਂ ਹੁੰਦੀ ਹੈ ਨਾ ਪਕੌੜੇ ਨਾ ਜਿਹੜੇ ਸੌ ਸੌਖ ਲੈਂਦੇ ਆ ਤਰੀ ਨੂੰ ਜਦੋਂ ਮਤਲਬ ਤਾਜ਼ੀ ਤਾਜ਼ੀ ਤੇ ਖਾਲੀ ਠੀਕ ਆ ਜਦੋਂ ਥੋੜਾ ਟਾਈਮ ਪ ਰਿਹਾ ਨਾ ਤਰੀ ਘੱਟ ਜਾਂਦੀ ਬਹੁਤ ਮੇਰੇ ਕੋਲ ਏਦਾਂ ਹੁੰਦੀ ਹੈ
ਸੌਖ ਲੈਂਦੀ ਪਕੌੜੇ ਹੈ ਨਾ
ਹਾਂਜੀ ਪਰ ਇਹ ਜਦੋਂ ਵੀ ਉਹਨੂੰ ਆਪਾਂ ਖਾਣ ਲੱਗਦੇ ਹ ਨਾ ਤਾਂ ਵੀ ਉਹਓਨੂੰ ਕੋਫਤੇ ਦੇ ਉਹਦੇ ਵਿੱਚ ਨਾ ਤਰੀ ਦਾ ਵਿੱਚੋਂ ਨਿਕਲ ਆਉਂਦਾ ਜੇ
ਨਿਕਲ ਆਉਂਦਾ ਹਾਂਜੀ ਹਾਂਜੀ ਰਸਾਂ ਨਿਕਲ ਆਉਂਦਾ ਆ ਹਾਂਜੀ ਹਾਂਜੀ ਜੀ
ਹਾਂਜੀ ਫੇਰ ਉਹ ਏਦਾਂ ਐ ਵਧੀਆ ਤਰ੍ਹਾਂ ਕੋਫਤੇ ਤਿਆਰ ਹੋ ਜਾਂਦੇ ਨੇ ਉਸ ਤੋਂ ਉੱਪਰ ਉਹ ਆਪਾਂ ਪਾ ਦਿੰਦੇ ਹਾਂ ਥੋੜੇ ਜਿਹੇ ਹਰਾ ਧਨੀਆ ਪਾ ਲਿੱਤਾ ਕਸਤੂਰੀ ਮੇਥੀ ਪਾ ਦਿੱਤੀ ਉਹਦੇ ਵਿੱਚ ਹੋਰ ਥੋੜਾ ਨਾ ਟੇਸਟ ਦਾ ਫਰਕ
ਟੇਸਟ ਦਾ ਫ਼ਰਕ ਆ ਜਾਂਦਾ ਹੈ ਬਿਲਕੁਲ
ਸਵਾਦ ਥੋੜ੍ਹਾ ਹੋਰ ਅਲੱਗ ਜਿਹਾ ਹੋ ਜਾਂਦਾ ਹੈਗਾ
ਅੱਜ ਨਹੀਂ ਤਾਂ ਕੱਲ੍ਹ ਨੂੰ ਜ਼ਰੂਰ ਬਣਾਊਂਗੀ ਤੇ ਜੇ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੋਈ ਤਾਂ ਫਿਰ ਮੈਂ ਤੁਹਾਨੂੰ ਕਰੂੰਗੀ ਫੋਨ ਤਾਂ ਮੈਨੂੰ ਦੱਸਿਓ ਜ਼ਰੂਰ
ਹਾਂਜੀ ਹਾਂਜੀ ਜ਼ਰੂਰ ਪੁੱਛ ਲਿਓ ਜਦੋਂ ਮਰਜੀ ਪੁੱਛਿਓ ਹਾਜ਼ਰ ਹੈਗੀਆਂ ਜੀ ਤੁਹਾਡੀ ਜਵਾਬ ਦੇਣ ਵਾਸਤੇ
ਹਾਂ ਹਾਂ ਥੈਂਕ ਯੂ ਮੈਨੂੰ ਨਾ ਨਾ ਲੱਗਦਾ ਤੇ ਤੁਹਾਡੇ ਕੋਲ ਨਾ ਮੈਨੂੰ ਸਿੱੱਖਣੀ ਪੈਣੀ ਹੈ ਥੋੜ੍ਹੀ ਜਿਹੀ ਰਸੋਈ ਕਿਉਂਕਿ ਤੁਹਾਨੂੰ ਵੀ ਬਹੁਤ ਵਧੀਆ ਮਤਲਬ ਹੈਗੀ ਹੈ ਸਬਜ਼ੀ ਬਣਾਉਣ ਦਾ ਬੜਾ ਸ਼ੌਂਕ ਆ ਹਨਾ ਤੁਰੀ ਬੜੀ ਰੀ ਨਾ ਬਣਾਉਦੇ ਉਹ
ਹਾਂਜੀ ਐਸੀ ਨਾ ਵਿਚਾਰ ਦਾ ਕੋਈ ਚੀਜ਼ਾਂ ਖਾਂਦੇ ਪੀਂਦੇ ਨੀ ਹੈਗੇ ਬਾਹਰ ਦੀਆਂ ਜਿਵੇਂ ਅੱਜ ਕੱਲ ਸਭ ਨੂੰ ਸ਼ੌਕ ਹੁੰਦਾ ਕਿ ਬਜ਼ਾਰੋਂ ਖਾਣਾ ਲੈ ਆਓ ਬਜ਼ਾਰ ਦੀ ਸਬਜ਼ੀਆਂ ਲੈ ਆਓ ਤੇ ਆਪਾਂ ਘ ਘਰੇ ਬਣਾਉਂਦੇ ਨੀ ਹੈਗੇ ਆਲਸ ਕਰਦੇ ਨੇ ਕਈ ਜਨਾਨੀਆਂ ਬਹੁਤ ਤੇ ਬਾਜ਼ਾਰ ਤੇ ਖਾਣਾ ਪੀਣਾ ਪਸੰਦ ਕਰਦੀਆਂ ਨੇ ਆਪਾਂ ਤਾਂ ਘਰਦੇ ਖਾਂਦੇ ਆ ਸਾਰਾ ਕੁਝ ਤੇ ਮੇਰੇ ਘਰਦਿਆਂ ਨੂੰ ਵੀ ਨੀ ਪਸੰਦ ਬਜ਼ਾਰ ਦਾ ਕੁੱਝ ਵੀ ਖਾਣਾ ਪੀਣਾ ਚਾਹੇ ਹਾਂਜੀ ਕੰਮ ਤੋਂ ਜੇ ਲੇਟ ਵੀ ਹੋ ਜਾਂਦੇ ਨੇ ਭੁੱਖ ਵੀ ਲੱਗੀ ਹੋਵੇ ਰਸਤੇ ਚ ਕਦੇ ਵੀ ਬਾਹਰੋਂ ਕਿਤੇਰੇ ਕੋਈ ਚੀਜ਼ ਨਹੀਂ
ਨਹੀਂ ਖਾਣੇ ਹਾਂ ਨਹੀਂ ਏਦਾਂ ਨਾ ਵੀ ਸਬਜ਼ੀ ਤੇ ਚਲੋ ਅਸੀਂ ਕਰ ਘਰੇ ਹਾਂ ਘਰੇ ਬਣਾਈ ਵਧੀਆ ਲੱਗ ਰਹਿਣਦੀ ਆ ਘਰੇ ਸਬਜ਼ੀ ਬਣਾਈ ਹਾਂ ਜਿਹੜਾ ਦੂਜਾ ਹੈ ਪੀਜ਼ਾ ਬਰਗਰ ਚਲੋ ਉਹ ਹੋ ਜਾਂਦਾ ਬਾਹਰੋਂ ਹਨਾ ਪਰ ਸਬਜ਼ੀ ਜਿਹੜੀ ਉਹ ਘਰ ਦੀ ਸਵਾਦ ਬਣਦੀ ਹੈ ਤੇ ਲੱਗਦੀ ਵੀ ਤਾਂ ਉਹੀ ਹੈ ਹਾਂਜੀ, ਹਾਂ, ਇਕੱਲੇ ਢਿੱਡ ਭਰਨ ਨਾਲ ਨਹੀਂ ਹੁੰਦਾ ਹੈਗਾ, ਗੱਲ, ਗੱਲ ਸਵਾਦ ਦੀ ਵੀ ਹੁੰਦੀ ਐ।
ਬਿਲਕੁਲ ਜੀ, ਹਾਂਜੀ, ਜੋ ਘਰ ਦੀ ਬਨੀ ਰੋਟੀ ਸਬਜ਼ੀ ਦਾ ਸਵਾਦ ਹੁੰਦਾ ਨਾ ਔ ਬਾਹਰ, ਔ ਵਾਲਾ ਸਵਾਦ ਨੀ ਹੁੰਦਾ ਜੀ, ਬਿਲੁ
ਬਿਲਕੁਲ ਜੀ ਬਿਲਕੁਲ ਹਾਂਜੀ
ਹਾਂਜੀ।
ਹਮ ਹੋਰ ਹੋਰ ਸੁਣਾਓ। ਚਲੋ ਠੀਕ ਹੈ, ਭੈਣ ਜੀ, ਫਿਰ ਹੈ ਨਾ। ਆਪਾਂ ਮਿਲਦੇ ਹਾਂ, ਸ਼ਾਮ ਨੂੰ, ਅਤੇ ਜੇ ਮੈਨੂੰ ਸਬਜ਼ੀ ਦੀ ਲੋੜ ਹੋਈ ਤੇ ਫਿਰ ਮੈਂ ਤੁਹਾਨੂੰ ਦਸੁੰਗੀ, ਹੈ ਨਾ।
ਹਾਂਜੀ, ਦੁਬਾਰਾ ਫ਼ਿਰ ਫੋਨ ਕਰਕੇ ਪੁੱਛ ਲਿਓ ਭੈਣ ਜੀ, ਹਾਂਜੀ ਠੀਕ। ਠੀਕ ਹੈ, ਭੈਣ ਜੀ ਸਤਿ ਸ੍ਰੀ ਅਕਾਲ ਜੀ।